ਹੈਲੋ
ਹਾਂਜੀ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਕਰਦੇ ਪੇਉ ਬਸ ਵਧੀਆ ਵ ਲੇਟੀ ਪਈ ਸੀ, ਬਸ ਹੁਣੇ ਬਿਸਂਤਰੇ ਚ ਲੇਟੀ ਪਈ ਸੀ।
ਅੱਛਾ ਅੱਛਾ ਦੇਖੋ ਸੋਹਣ ਤ ਸੋਹਣ ਤੱਕ ਕਾਮ ਨੀ ਮੁੱਕਦੇ ਕਿਚਨ ਦੇ
ਸਾਡਾ ਤਾਂ ਵੇਖੋ ਪਤਾ ਕੀ ਹੈ ਰਸੋਈ ਚ ਸ਼ੁਰੂ ਹੋ ਕੇ ਰਸੋਈ ਚ ਖਤਮ ਹੋਣਾ।
ਓਹੀ ਤੇ ਸੌ ਤੱਕ ਰਹਿੰਦਾ ਏ ਕਿਚਨ ਚ ਹੀ
ਹੋਰ ਸਹੀ ਗੱਲ ਹੈ। ਕੋਈ ਹੁਣ ਬੱਚੇ ਕ ਬੱਚੇ ਕਸਟਰਡ ਮੰਗਦੇ ਪਏ ਸੀ। ਬਸ ਕਸਟਡ ਬਣਾ ਕੇ ਅਤੇ ਇਸ ਮੈਂ ਕਿਹਾ ਹੁਣ ਫਰਿੱਜ 'ਚ ਰੱਖਦਾ ਗਿਆਰਾਂ ਸਾਡੇ ਗਿਆਰਾਂ ਵਜੇ ਨਾਈ ਸੌਦੇ ਆ। ਮੈਂ ਕਿਹਾ ਉਸ ਟਾਈਮ ਫਿਰ ਤੁਸੀਂ
ਛੁੱਟੀਆਂ ਨੇ ਨਾ ਬੱਚਿਆਂ ਦੀਆਂ ਹਾਂਜੀ ਹਾਂਜੀ ਬੱਚਿਆਂ ਛੁੱਟੀਆਂ ਜੇ ਬੱਚੇ ਲੇਟ ਸੋਦੇ ਨੇ ਇੱਕ ਤਾਂ ਸਾਡੇ ਵੀ ਘ ਗੈਸਟ ਆਏ ਦੇ ਨੇ ਤੇ ਆਪਣਾ ਬੱਚਿਆਂ ਆਏ ਦਿ ਨੇ ਉਹਨਾਂ ਦੇ ਤੇ ਆਪਣਾ ਟੀ ਵੀ ਦੇਖਦੇ ਰਹਿਣਗੇ ਰਾਤ ਇੱਕ ਇੱਕ ਦੋ ਦੋ ਵਜੇ ਨਹੀਂ ਨਹੀਂ ਬਿਲਕੁਲ ਵੀ ਤਾਂਗ ਨੀ ਕੀਤਾ ਦੇਖੋ ਜੀ ਮੈਂ ਵੀ ਹੁਣੇ ਹੀ ਫ੍ਰਰੀ ਹੋਈ ਹਾਂ ਫ੍ਰੀ ਵੀ ਲਾ ਲੋ ਮਤਲਬ ਫਰੀ ਬੈਠੀ ਸੀ ਮੈਂ ਹਾਂਜੀ ਜੀ ਹਾਂਜੀ
ਹੋਰ ਤੁਹਾਡੇ ਸਿਸਟਰ ਆਈ ਪਈ
ਹਾਂਜੀ ਹਾਂਜੀ ਸਿਸਟਰ ਆਈ ਪਈ ਹੈ ਹਾਂਜੀ ਹਾਂਜੀ ਬਸ ਬੱਚੇ ਆਏ ਸੀ ਉਹਨਾਂ ਦੇ ਨਹੀਂ ਨਹੀਂ ਮੈਂ ਕਿੱਥੇ ਨੀ ਗਈ ਹਾਂਜੀ ਤੇ ਬਸ ਦੇਖੋ ਛੋਟੀ ਸਿਸਟਰ ਤੇ ਉਹ ਆਪਣਾ ਲੋਕਲ ਹੀ ਹੇਗੇ ਸਭ ਕੁਛ ਤੇ ਅਸੀਂ ਜਾਂਦੇ ਹੀ ਨ ਕਿੱਥੇ ਰਲੇਟਿਵਸ ਵਗੈਰਾ ਤੇ ਆਪਣਾ ਹਾਂਜੀ ਸਿਸਟਰ ਬਾਹਰ ਉਹ ਆ ਜਾਂਦੇ ਨੇ ਛੋਟੀ ਹੈਗੀ ਨਾ ਤੇ ਫੇਿਰ ਆਪਣਾ ਮੇਰੇ
ਬਾਹਰ ਲਿਆ ਆਉਣ ਬਾਹਰ ਬਾਹਰ ਦਾ ਜ਼ਿਆਦਾ ਮਨ ਖ਼ਰਾਬ ਹੁੰਦਾ ਉਹਨਾਂ ਨੇ ਕਦੀ ਕਦੀ ਆਣਾ ਹੈ ਕੋਈ ਦਿਨ ਵਾਰ ਤੇ ਕੁਛਆਂ ਤੇ ਅਸੀਂ ਰੋ ਦੋ ਨ ਕੀਤਾ ਹੋਣ ਦੋ ਚੱਕਰ ਵੀ ਲਾ ਲਾਦਾ
ਜਾਣਾ ਹੈ ਜਾਣਾ ਹੈ ਬਸ ਉਹ ਬੱਚੇ ਸਾਰੇ ਲੱਗੇ ਨੇ ਹੋਰ ਇੰਤਜ਼ਾਰ ਕਰਦੇ ਨੇ ਤੁਸੀਂ ਨੀ ਗਏ
ਹਾਂ ਨਹੀਂ ਮੈਂ ਵੀ ਹੁਣ ਜਾਵਾਂ ਬਸ ਮੇਰੀ ਸਿਸਟਰ ਲੋ ਨੇ ਆਉਣਾ ਕੱਲ
ਅੱਛਾ ਅੱਛਾ
ਤੇ ਮੈਂ ਕਿਹਾ ਕੇ ਟਾਈਮ ਲੱਗਣਾ ਮੈਨੂੰ
ਅੱਛਾ ਅੱਛਾ ਚਲੋ ਵਧੀਆ ਕੀਤਾ ਸਗੋਂ ਮੈਂ ਯਾਦ ਹੀ ਕਰਦੀ ਵੀਸੀ ਕਿੰਨੇ ਦਿਨ ਹੋ ਗਏ ਨੇ ਤੜਾਪ ਫੋਨ ਹੀ ਨਹੀ ਆਇਆ ਮੈਂ ਵੀ ਬਿਜੀ ਸੀ ਤੇ ਤੁਸੀਂ ਵੀ
ਨਹੀਂ ਮੈਂ ਕਰਨ ਨਹੀਂ ਮੈਂ ਕਰਨੀ ਸੀ ਮੈਂ ਆਪਣਾ ਆਪਣੀ ਕੁੜੀ ਦਾ ਬਰਥਡੇ ਰੱਖ ਕਰਨਾ ਜੁਲਾਈ ਵਿੱਚ
ਅੱਛਾ ਅੱਛਾ
ਤੇ ਹੋਰ ਸਾਰੇ ਮੈਂ ਕਿਹਾ ਜਦੋਂ ਤੁਹਾਡੇ ਕੋਲ ਥੋੜਾ ਗਾਈਡ ਕਰਵਾਂਗੀ ਗਾਈਡਸ ਤੁਸੀਂ ਥੋੜਾ ਆਪਣੇ ਮੁੰਡੇ ਦਾ ਬਡੇ ਮਨਾਇਆ ਸੀ ਨਾ
ਹਾਂਜੀ ਹਾਂਜੀ
ਬਹੁਤ ਵਧੀਆ ਸੀ ਮੈਂ ਫੋਟੋਜ਼ ਵਗੈਰਾ ਦੇਖੀ ਮੈਂ ਆ ਨੀ ਪਾਈ ਸੋਰੀ
ਅੱਛਾ ਉਹੀਓ ਤੁਸੀਂ ਆਏ ਨੀ ਮ
ਬਸ ਨਹੀਂ ਕੋਈ ਨੀ ਤੁਸੀਂ ਤੁਸੀਂ ਮੇਲੇ ਦਾ ਕੰਮ ਨ ਕਰਨਾ ਬਲ ਹੈਲੋ ਹੈਨਾ
ਨਹੀਂ ਨਹੀਂ ਮੈਂ ਨਹੀ ਰਾਜ ਕਰਦੀ ਦੇਖੋ ਮੇਰੀ ਤੇ ਹੈਬਿਟ ਹੈਗੀ ਹੈ ਤੁਸੀਂ ਇੰਨੇ ਚਾਅ ਨਾਲ ਬੁਲਾਓਗੇ ਬੁਲਾ ਰਹੇ ਹੋ ਤੇ ਮੈਂ ਜ਼ਰੂਰ ਆਵਾਂਗੀ ਐਵੇਂ ਹੋ ਸਕਦਾ ਕਿ ਮੈਂ ਨਾ ਆਵਾਂ ਤੇ ਹੋਰ ਆਪਣਿਆਂ ਕੋਲ ਹੀ ਜਾਣਾ ਦੇਖੋ ਕਿੱਥੇ ਜਾਣਾ ਹਾਂਜੀ ਹਾਂਜੀ ਜੀ
ਹਾਂਜੀ ਤੇ ਬਰਡੇ ਸੀ ਤੇ ਮੈਂ ਕਿਹਾ ਚਲੋ ਭਾਬੀ ਨੂੰ ਪਹਿਲੇ ਸਭ ਤੋਂ ਪਹਿਲੇ ਮੈਂ ਫੋਨ ਹੀ ਫਨ ਕੀਤਾ ਦੇਖੋ ਸੱ
ਵਾਹਜੀ ਵਾਹ ਚਲੋ ਅੱਛੀ ਗੱਲ ਮੈਨੇ ਕੀਤਾ ਥੈਂਕ ਯੂ ਵੈਰੀ ਮਚ ਮੈਨੂੰ ਇੰਨਾ ਮਤਲਬ ਲਾਇਕ ਸਮਝਿਆ ਮੈਨੂੰ ਹਾਂਜੀ ਹੋਰ ਤੇ ਕੀ ਆਪਣਾ ਕਰਨਾ ਤੁਸੀਂ ਦੱਸਦੇ ਪਏ ਨਾ ਅਡਵਾਈਸ ਲੈਣੀ ਤੁਸੀਂ ਮੇਰੇ ਕੋਲੋਂ
ਬਸ ਮੈਂ ਸੋਚਦੀ ਵੀ ਅ ਕੀ ਕਰਾਂ ਮਤਲਬ ਕਿ ਪਾਠ ਕਰਾਵਾਂ ਕਿ ਕੀ ਕਰਾਵਾਂ ਸਮਝ ਨੀ ਆਂ ਬਸ ਮਤਲਬ ਮੇਰੇ ਸਾਰੇ ਕਹਿੰਦੇ ਪਏ ਨੇ ਕਿ ਚਲੋ ਤੁਸੀਂ ਮਤਲਬ ਸਿਰਫ ਮਤਲਬ ਸੁਖਮਨੀ ਸਾਹਿਬ ਦਾ ਆਪਣਾ ਪਾਠ ਕਰਾ ਲਓ ਪਰ ਮੇਰਾ ਦਿਲ ਸੀ ਕਿ ਦੂਜਾ ਪਾਠ ਕਰਾਵਾਂ ਮਤਲਬ ਧਿਆਨ ਰੱਖਣਾ ਸਾਰਾ
ਦੇਖੋ ਹਾਂ ਇਹ ਤੇ ਗੱਲ ਹੈ ਜੇ ਤੁਸੀਂ ਘਰ ਅਖੰਡ ਪਾਠ ਰਖਵਾਉਂਦੇ ਹੋ ਤਿੰਨ ਦਿਨ ਦਾ ਟੈਮ ਦੇਖੋ ਹੁੰਦਾ ਹੈ
ਹਾਂਜੀ ਉਹੀ ਤਾਂ ਫਿਰ ਬੰਦਾ ਗੈਸਟ ਵੇਖੇ ਦੂਰ ਉਹ ਵੇਖੇ ਥੋੜ੍ਹੇ ਬਹੁਤ ਦਿੱਕਤ ਹੋ ਜਾਂਦੀ ਹੈ ਨਾ
ਹਾਂਜੀ ਉਹ ਤੇ ਹ ਦੀ ਦੇਖੋ ਚਲੋ ਰਲ ਮਿਲ ਕੇ ਸਭ ਹੋ ਜਾਂਦਾ ਆਪਣਾ ਸਾਰੇ ਹੋਣ ਹਾਜ਼ਰੀ ਵੀ ਲਗਾਉਣੀ ਜਾ ਅੰਦਰ ਬੈਠਣਾ ਵੀ ਪੈਂਦਾ
ਹ ਹੁਣ ਦੇਖੋ ਸੁੱਖਾਂ ਨੂੰ ਜਾਵੇਤੇ ਉਹਨਾਂ ਦੇ ਦੋ ਦੋ ਬੱਚੇ ਨੇ ਫਿਰ ਉਹਨਾਂ ਨੂੰ ਦੇਖਣਾ ਫਿਰ ਘੋ ਮੇਰੇ ਸਿਸਟਰਸ ਬਮਾਰਆਂ ਨੇ
ਅੱਛਾ-ਅੱਛਾ।
ਤੇ ਫੇਰ ਮਿਲਿਐ ਸੀ, ਮੈਂ ਕੇਆ ਫਿਰ ਜੀ ਮੈਂ ਜਿਵੇਂ ਤਿੰਨ ਦਿਨ ਅਲਾ ਪਾਠ ਕਰਾਂਵਾ, ਆਪਣਾ ਓ ਦਾ ਧਿਆਨ ਰੱਖਣਾ। ਕੀ ਯਾਰ ਪਤਾ ਤਾਂ ਨਰਾਜ ਹੋ ਜਾਂਦੇ। ਤਾਂ ਕਈ ਨਈਂ ਸਮਝਦੇ, ਕਈ ਨਰਾਜ ਹੋ ਜਾਂਦੇ
ਹਾਂਜੀ, ਓ ਤੇ ਗੱਲ ਹੈਗੀ ਏ। ਤੁਸੀਂ ਨਾ ਅਗਰ ਦੇਖਲਓ ਨਾ ਜਿਵੇਂ ਤੁਆਨੂੰ ਤੁਸੀਂ ਕਿਵੇਂ ਮੈਨੇਜ ਕਰ ਸਕਦੇ ਓ ਆਪਣਾ ਵੇਖੋ ਤੁਸੀਂ ਪੈੱਲੇ, ਦੇਖੋ ਫਿਰ ਨਈਂ ਤੇ ਫੇਰ ਐਵੇਂ ਕੀ ਫਾਇਦਾ ਤੁਸੀਂ ਪਾਠ ਵੀ ਰਖਾਓ, ਫੇਰ ਤੁਆਡੇ ਕੋਲ ਸੇਵਾ ਵੀ ਅੱਛੀ ਤਰ੍ਹਾਂ ਨਾ ਹੋ ਪਾਏ ਤੁਆਡਾ ਧਿਆਨ ਵੀ ਨਾ ਲਾਗ ਪਾਏ ਉਸ ਪਾਸੇ।
ਬਿਲਕੁਲ ਸਹੀ ਗੱਲ ਐ, ਤਾਂ ਈ ਫੇਰ ਨਾ ਹਾਲੇ ਮੈਂ ਚੁੱਪ ਕਰਕੇ ਬੈਠ ਗਿਆ ਮੈਂ ਕੇਆ ਇੱਕ ਦੋ ਬੰਦਿਆਂ ਦੀ ਸਲਾਹ ਲਵਾਂਗੀ। ਹਾਂ, ਫਿਰ ਮੈਂ ਪੈੱਲਾ ਫੋਨ ਤੁਆਨੂੰ ਲੀਤਾ।
ਕੀ ਦੇਖੋਂ?
ਇੱਕ ਤਾਂ ਏਂਨੀ ਦੇਖੋ ਮਗਰ ਮੇਰੀ ਸਿਸਟਰ ਇਨਲੋ ਆਣਗੀਆਂ, ਤੇ ਓ ਤਾਂ ਦੇਖੋ ਦੋ-ਦੋ ਤਿੰਨ ਤਿੰਨ ਦਿਨ ਪੈੱਲੇ ਆਣਗਈਆਂ, ਕਿਉਂਕਿ ਓਨਾਂ ਨੇ ਕਦੋਂ ਤੱਕ ਯਾਦ ਐ ਕਿ ਅਗਰ ਤੁਸੀਂ ਖਾਓ ਦੇਖੋ ਘਾਰ ਫੰਕਸ਼ਨ ਨੇ ਕੁੜੀਆਂ ਮਨ ਮਨਾਂ ਚ ਬੜੇ ਅਰਮਾਨ ਹੁੰਦੇ ਨੇ ਨਾ, ਕਿ ਓ ਰੈਣ ਆ ਕੇ ਆਪਣੇ ਪੇਕੇ ਘਰ ਫਿਰ ਮੈਂ ਮਨਾ ਵੀ ਨਹੀਂ ਕਰ ਸਕਦੀ ਵਾਂ, ਚਲੋ ਚਲੋ ਹਾਂ ਚਲੋ ਿਮਲੋ ਆਪਣੀ ਭੈਣਾਂ ਉਹਨੂੰ ਰੋਕ ਵੀ ਦਵਾਂ। ਨਾ ਵੀ ਉਹਨਾ ਨੂੰ ਮੈਂ ਨਾ ਵੀ ਕਰ ਦੇਾਂ ਤੁਸੀਂ ਰੁੱਕ ਜੋ ਹਜੇ ਤੁਸੀਂ ਨਹੀਂ ਆਓ ਨਾ ਉਸੀ ਦਿੰਨ ਆ ਜੋ ਭੋਗ ਵਾਲੇ ਦਿੰਨ ਮੈਂ ਭੈਣਾਂ ਨੂੰ
ਅੱਛਾ ਵੀ ਲੱਗਦਾ, ਦੇਖੋ ਨਾ-ਨਾ ਦੇਖੋ ਤੁਸੀਂ ਆਪਣੀ ਭੈਣਾਂ ਨੂੰ ਵੀ ਕਿਵੇਂ ਰੋਕੋਗੇ ਅੱਛਾ ਲੱਗੇਗਾ ਦੱਸੋ
ਹਾਂ, ਨਹੀਂ ਚਲੋ ਮੇਰੀ ਤਾਂ ਚਲੋ ਹੋਰ
ਨਹੀਂ-ਨਹੀਂ ਉਹ ਤੇ, ਹਾਂ! ਤੁਸੀਂ ਤੇ ਚਲ ਚਲੋ ਦੇਖੋ-ਦੇਖੋ ਤੁਹਾਨੂੰ ਉਹਨਾਂ ਨੂੰ ਸਭ ਨੂੰ ਚਅ ਹੁੰਦਾ ਬੇਬੀ ਦਾ ਬਰਡ ਦੇ ਮਾਸੀਆਂ ਨੂੰ ਚਾਅ ਹੁੰਦਾ ਆ ਸੱਭ ਨੂੰ, ਹਨਾ? ਫੇਰ ਤੁਸੀਂ ਮਨਾ ਕਰੋਗੇ ਉਹਨਾ ਨੂੰ ਵੀ ਫੇਰ ਅੱਛਾ ਨਹੀਂ ਲੱਗੇਗਾ ਚੰਗਾ ਵੀ ਨਹੀਂ ਲੱਗੇ
ਕੁਛ ਮਨਾਉਣਾ ਵੀ ਪਹਿਲਾਂ ਬਰਡੇ ਵੀ ਆ ਨਾਲੇ ਘਰ ਿੱਵਜ ਕੁਛ ਹੈ ਵੀ ਪਹਿਲੀ ਕੁੜੀ ਹੈ
ਹਾਂਜੀ ਹਾਂਜੀ ਠੀਕ ਹੈ, ਨਹੀਂ ਨਹੀਂ ਸਹੀ ਹੈ, ਸਭ ਨੂੰ ਚਾਅ ਹੁੰਦਾ ਦੇਖੋ ਸਭ ਘਰ ਦੇ ਵੀ ਹੋਏ ਪਹਿਲਾਂ ਤੇ ਸਭ ਨੂੰ ਚਾਅ ਹੁੰਦਾ ਹੈ ਦੇਖਲੋ ਤੁਸੀਂ ਸਗੋਂ ਤੁਸੀਂ ਪਤਾ ਕੀ ਕਰੋ ਨਾ ਸਭ ਨੂੰ ਨਾ ਸਮਝਾ ਓ ਜੇ ਤੁਸੀਂ ਅਖੰਡ ਪਾਠ ਕਰਾਉਣਾ ਚਾਹੁੰਦੇ ਹੋ ਤੇ ਤੁਸੀਂ ਕਹੋ ਕਿ ਸਭ ਸੇਵਾ ਸਭ ਸੇਵਾ ਲੈਣ
ਨਹੀਂ ਫੇਰ ਮੈਂ ਆਪਣੇ ਨਨਾਣਾਂ ਨੂੰ ਕਵਾਂਗੀ ਨਾ ਬਈ ਦੇਖੋ ਤੁਸੀਂ ਧਿਆਨ ਰੱਖੋ ਵੀ ਤੁਸੀਂ ਹਾਂਲੇ ਸਵੇਰ ਦਾ ਤੁਸੀਂ ਦੇਖ ਲੋ ਰਾਦਾ ਤੁਸੀਂ ਦੇਖ ਲ ਸ਼ਾਮ ਦਾ ਮੈਂ ਦੇਖ ਲਾਂਗੀ ਦੇਖੋ ਪਾਠੀ ਸਾਹਿਬ ਫ ਸੇਵਾ ਵੀ ਕਰਨੀ ਫੇਰ ਇਹ ਤਾਂ ਨੀ ਹਾ। ਫਿਰ ਇਹ ਥਾ ਨਹੀਂ ਸਿਰਫ਼ ਪਾਠ ਹੋਣਾ ਫਿਰ ਜਿਹੜੇ ਆਏ ਗਏ ਹੁੰਦੇ ਪਾਠ ਤੇ ਤੇ ਜਿਹੜੇ ਗਸਟ ਹੁੰਦੇ‌ ਨ
ਹਾਂਜੀ ਹਾਂਜੀ ਤੁਸੀਂ ਹਾਂਜੀ ਹਾਂਜੀ ਦੇਖ ਰਲ ਮਿਲ ਕੀ ਹੋਏਗਾ ਦੇਖੋ ਦੇਖੋ ਇਹ ਚੀਜ਼ਾਂ ਤੇ ਫੇਰ ਤੁਸੀਂ ਅਗਰ ਪਹਿਲੇ ਆ ਰਹੇ ਨੇ ਤਾਂ ਤੁਸੀਂ ਫੇਰ ਕਹਿ ਦੋ ਕਿ ਦੇਖੋ ਆਪਣਾ ਰਲ ਮਿਲ ਕੇ ਹੋਏਗਾ ਸਭ ਕਰਨਗੇ, ਦੇਖੋ ਵੈਸੇ ਤਾਂ ਕੋਈ ਮਨਾ ਵੀ ਨਹੀਂ ਕਰਦਾ ਸਭ ਨੂੰ ਉ ਚਾ ਹੁੰਦਾ ਹੈ ਬਾਬਾ ਜੀ ਗੁਰੂ ਗੁਰੂ ਸਾਹਿਬਕਾਰ ਆਉਣਗੇ ਤੇ ਦੇਖੋ ਸਭ ਸੇਵਾ ਸਭ ਕਹਿੰਦੇ ਨੇ ਕਿ ਸਾਡੀ ਹਾਜ਼ਰੀ ਲੱ ਅਸੀਂ ਖੁੱਦ ਸੇਵਾ ਕਰੀਏ ਪਾਰਟੀਆਂ ਦੀ ਦੇਖੋ ਕੋਈ ਵੀ ਨਹੀਂ ਨਹੀਂ ਕੋਈ ਨੀ ਮੈਂ ਵੀ ਇੰਝ ਕਰਾਂਗੀ ਨਾ ਤੇ ਤੁਸੀਂ ਕਹਿੰਦੇ ਹੋ ਤੇ ਫਿਰ ਮੈਂ ਵੀ ਆ ਜਾਂਗੀ ਕੋਈ ਚਿੰਤਾ ਦੀ ਗੱਲ ਨਹੀਂ ਹੈ ਮੈਂ ਉਸੇ ਦਿਨ ਆ ਜਾ ਗੀ ਜਦੋਂ
ਹਾਂ ਥੋੜਾ ਸਹਾਰਾ ਮੈਨੂੰ ਥੋੜਾ ਸਹਾਰਾ ਹੋ ਜਾਗਾ ਤੁਹਾਡੇ ਨਾਲ ਪਤਾ ਕੀ ਤੁਸੀਂ ਤੁਸੀਂ ਦੋ ਦਿਨ ਫੰਕਸ਼ਨ ਕੀਤੇ ਪੇਨ ਤੁਹਾਨੂੰ ਪਤਾ ਹੈ ਐਕਸਪੀਰੀਅੰਸ ਕਿਵੇਂ ਹੈਂਡਲ ਕਰਨਾ ਮੈਂ ਘਰ ਇਕੱਲੀ ਆ ਮੇਰੇਰੇ ਮੇਰੇ ਵੱਡੇ ਵੀ ਨੀ ਹੈਗੇ ਨਾ ਵੇਖੋ ਮੈਂ ਨਾ ਬਸ ਕਿਵੇਂ ਮਤਲਬ ਸਲਾਹ ਲਵਾਂ ਫਿਰ ਮੈਂ ਤਾਂਹੀ ਤੁਹੀ ਸਿੱਧਾ ਫੋਨ ਕੀਤਾ ਮੈਂ ਕਿਹਾ ਚੱਲ ਤੁਹਾਨੂੰ ਫੋਨ ਕਰਨੀ ਆ ਹੋਰ ਭੈਣ ਕਦੋਂ ਆਈ ਸੀ ਤੁਹਾਡੀ?
ਹਾਂ ਸਿਸਟਰ ਆਈ ਸੀ ਮੇਰੀ ਹੋ ਗਏ ਥੋੜੇ ਦਿਨ ਹੋਏ ਨੇ ਹਾਂਜੀ ਨਹੀਂ ਨਹੀਂ ਬਸ ਚਲੇ ਜਾਣਗੇ ਤੇ ਆਪਣਾ ਤੁਸੀਂ ਮੈਂ ਕਰਾਂਗੀ ਨਾ, ਤੁਸੀਂ ਸਾਡੀ ਗੱਲ ਵਿੱਚ ਹੀ ਰਹਿ ਗੀ ਸੀ ਭੈਣ ਜੀ। ਹਾਂਜੀ, ਤੇ ਮੈਂ ਆਜਾਂਗੀ ਕੋਈ ਗੱਲ ਨੀ ਉਸੇ ਦਿਨ ਨ ਆ ਜਾਂਗੀ ਤੇ ਤੁਸੀਂ ਟ ਨਾ ਲਵੋ, ਮੈਂ ਕਰਾਵਾਂਗੀ
ਤੁਹਾਡੇ ਹ ਤੁਹਾਡੇ ਹੁੰਦੇਆ, ਤੁਹਾਡੇ ਹੁੰਦੇ ਮੈਂ ਟੈਂਨਸ਼ਨ ਕਿਂਓ ਲੈਦੀ ਦੱਸੋ ਬਸ, ਤੁਸੀਂ ਇਹ ਸੋਚ ਕੇ ਆ ਕਿ ਤੁਹਾਡੇ, ਤੁਹਾਡੇ ਖੁਦ ਦਾ ਘਰ ਦਾ ਫੰਕਸ਼ਨ
ਆਹੋ, ਦੇਖੋ ਤੁਸੀਂ ਆਪਨੇ ਓ, ਘਰ ਵੀ ਸਭ ਆਪਨੈ।
ਸਭਾਵਾਂ ਸਭ ਤੁਹਾਡਾ ਹੀ ਹੈ, ਬਸ ਹੋਰ ਜ਼ਰੂਰ ਜ਼ਰੂਰ ਤੁਹਾਡਾ ਹ
ਹਾਂਜੀ, ਨਈੰ -ਨਈੰ ਜ਼ਰੂਰ ਜੀ। ਜਰੂਰ, ਕੋਈ ਟੈਸ਼ਨ ਨ ਲਵੋ ਪਹਿਲਾਂ ਕਰਨਾ ਤੁਸੀਂ ਸੋਣਾ ਹੀ ਕਰੋ, ਤੇ ਹੋਰ ਕੋਈ ਨੀ ਵਾਹਿਗੁਰੂ ਸਾਹਿਬ ਹਾਂ
ਦੇਖੋ ਮੂੰਹ ਨਹੀਂ ਵੇਖ ਮੈਂ ਤਾਂ ਮੈਂ ਤਾਂ ਚਲੋ ਫੇਰ ਇੱਕ ਵਾਰੀ ਵੀ ਇੱਕ ਪਾਸੇ ਮੈਂ ਮਾਨ ਬਣਾਇਆ ਸੀ, ਕਿ ਚਲੋ ਬੱਚਾ ਥੋੜਾ ਹੋਸ ਚ ਆ ਜਾਵੇ ਪੰਜ ਸਾਲ ਦਾ ਤਾਂ, ਕਰ ਦੇਵਾਂਗੇ। ਫਿਰ ਮੈਂ ਕਿਹਾ ਨਈੰ ਮੈਂ ਨਾ ਮੂੰਹ ਘਟਿਆਦਾ ਹੈ। ਹਾਂਜੀ ਮੇਰੀ ਕੁੜੀ ਹੋਏਗੀ ਨਾ, ਫਿਰ ਮੈਂ ਕਰਾਨੀ ਕਰਾਨੈ। ਫੇਰ ਬਸ ਤ ਟਾਈਮ ਲੱਗਦਾ ਹੀ ਨਹੀਂ ਪਿਆ ਸੀ, ਫਿਰ ਮੈਂ ਕਿਹਾ ਚਲੋ, ਹੁਣ ਸਾਲ ਦੀ ਹੁੰਦੀ ਵੀ ਸੀ ਫਾਈਨਲ ਦਾ ਬਰਡੇ ਵੀ ਨਾਲੇ ਮੂੰਹ ਕੱਡੀ ਦੀ ਗੱਲ
ਨਈੰ -ਨਈੰ ਬਿਲਕੁਲ ਸਈ ਗੱਲ ਏ, ਤੇ ਹੋਰ ਬੱਚਿਆਂ ਆਸਤੇ ਈ ਏ, ਜੋ ਕਰਨਾ ਅਸੀਂ ਸਭ ਆਪਣਾ ਘਰ ਪਰਿਵਾਰਸਤੇ ਕਿਂਓ ਬਈ, ਹਾਂਜੀ ਹਾਂਜੀ।
ਹਾਂਜੀ, ਹੋਰ ਤੁਸੀਂ ਡਿਨਰ ਕਰ ਲਿਆ ਸੀ।
ਕਰ ਲਏ ਮੈਂ ਬੱਚੇ ਮੰਗ ਰਹੇ ਸੀ ਪਾਸਤਾ, ਪਾਸਤਾ ਬਨਾਇਆ ਹਾਂਜੀ। ਹਾਂਜੀ, ਬੜੇ ਖੁਸ਼ ਹੋਏ ਖਾਧਾ ਪਾਸਤਾ, ਨਈੰ -ਨਈੰ ਅੱਜ ਨਈਂ- ਨਈੰ ਭੈਣ ਜੀ ਮੈਂ ਨਾ ਸੁਜੀ ਦਾ ਲਿਆ ਆਏ ਸੀ ਪਾਸਤਾ।
ਅੱਛਾ -ਅੱਛਾ ਫਿਰ ਠੀਕ ਏ।
ਕਿਉਂਕਿ ਨਾ, ਮੈਨੂੰ ਕੁੱਦ ਨੂੰ ਡਰ ਲੱਗਦਾ ਐ।
ਕਿਉਂਕਿ ਰਾਤੀ ਖਾ ਕੇ ਬੱਚੇ ਸੈਰ ਸੂਰ ਕਰਦੇ ਨਹੀਂ ਤੇ ਠੀਕ ਹੈ ਨਾ ਜਾਮ ਜਾਂਦੀ ਫ ਉਹ ਚੀਜ਼ਾਂ ਸਵੇਰੇ ਤਾਂ ਸਵੇ ਦਿਨੇ ਤਾਂ ਚਲੋ ਚੱਲ ਜਾਂਦਾ ਅੱਗੇ ਪਿੱਛੇ ਹੁੰਦਾ ਰਹਿੰਦਾ ਚਲੋ ਫਿਰ ਠੀਕ ਹੈ ਮੈਂ ਨਾ ਤੁਹਾਨੂੰ ਕਰਾਂਗੀ ਹੈਂ ਦੋ
ਹਾਂਜੀ
ਕਰਾਂਗੇ ਫੋਨ ਤੁਸੀਂ
ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਸਤਿ ਸ੍ਰੀ ਅਕਾਲ
ਚਲੋ ਠੀਕ ਆ ਸਤਿ ਸ਼੍ਰੀ ਅਕਾਲ
ਹਾਂਜੀ